ਹਾਂਜੀ ਸਤ ਸ਼੍ਰੀ ਅਕਾਲ ਭਾਜੀ, ਹੋਰ ਠੀਕ ਹੋ।
ਬਸ ਹੋਰ।
ਬਾਹ ਚੱਲ ਰਹੀ, ਬਾਹ ਬੈਠੇ ਸੀ ਇਹੀਂ ਆਪਾਂ। ਥੋੜਾ ਸਿਰ ਦਰਦ ਹੋ ਰਿਹਾ ਸੀ, ਕੀ ਕਰੀਏ ਬਸ। ਹੋਰ ਸੁਣਾਓ ਤੁਸੀਂ
ਹੋਰ ਦੱਸੋ ਬ੍ਰੇਕਫਾਸਟ ਕਰ ਲਿਆ?
ਹਾਂਜੀ-ਹਾਂਜੀ, ਬਸ ਕਰ ਹੀ ਲਿਆ। ਤੁਸੀਂ ਕਰ ਲਿਆ ਖਾਣਾ-ਖੁਣਾ ਖਾ ਲਿਆ।
ਨਹੀਂ-ਨਹੀਂ ਮੈ ਬ੍ਰੇਕਫਾਸਟ ਨੀ ਕਰਦਾ।
ਕੀਤਾ ਤੇ ਮੈ ਵੀ ਨੀ ਵੈਸੇ।
ਨਹੀਂ ਮੈਂ ਕਰਦਾ ਹੀ ਨਹੀਂ।
ਅੱਛਾ-ਅੱਛਾ, ਹਾਂ ਸਭ ਦੇ ਆਪਣੇ-ਆਪਣੇ ਹੁੰਦੇ ਨੇ ਕਾਇਦੇ।
ਹਾਂ ਮੈਂ ਸਿੱਧਾ ਮੈਂ ਸਿੱਧਾ, ਦੁਪਹਿਰੇ ਲੰਚ ਕਰਦਾ ਵਾਂ। ਦੋ-ਢਾਈ ਵਜੇ ਅਗਰ ਦੋ-ਢਾਈ ਵਜੇ ਮਨ ਨੀ ਕੀਤਾ ਖਾਣ ਦਾ ਕੁਛ ਤੇ ਸ਼ਾਮੀ ਚਾਰ ਜਾਂ ਪੰਜ ਵਜੇ। ਜਿਮ ਜਾਣ ਤੋਂ ਪਹਿਲੇ।
ਉਹੀ ਮੈਂ ਵੀ ਅੱਜ-ਕੱਲ੍ਹ ਮੇਰਾ ਵੀ ਕਿਉਂਕਿ ਰੂਟੀਨ ਖਰਾਬ ਹੋ ਗਿਆ ਤੁਹਾਨੂੰ ਪਤਾ ਕੋਲੇਜ ਵਗੈਰਾ ਹੁੰਦਾ ਤਾਂ ਤੇ ਬੰਦਾ ਬਣ ਜਾਂਦਾ। ਹੁਣ ਮੈਂ ਕਦੀ ਦਸ ਵਜੇ ਉੱਠ ਰਿਹਾ ਕਦੀ ਤੇ ਕਦੀ ਸਾਢੇ ਨੌ ਕਦੀ ਕੁਛ। ਰਾਤੀ ਨੀਂਦ ਤੁਹਾਨੂੰ ਪਤਾ ਹੀ ਅੱਜਕਲ ਦੀ ਉਹ ਥੋਨੂੰ ਸਭ ਤੋਂ ਵੱਡੀ ਗੱਲ ਏ ਨੀਂਦ ਹੀ ਨਹੀਂ ਆਂਦੀ। ਤੁਸੀਂ ਵੇਖਿਆ ਹੋਣਾ। ਆਹੋ, ਸਭ ਬਾਈ ਜੀ ਉਹਦੇ 'ਚ ਸਭ ਤੋਂ ਜਿਹੜੀ ਰੇਡੀਏਸ਼ਨ ਵਗੈਰਾ ਨਿਕਲਦੀ ਨਾ ਹੁਣ ਤੁਸੀਂ ਇਹ ਇੱਕ ਵਾਰੀ ਕਦੀ ਫੋਨ ਨੂੰ ਬੈਡ ਤੋਂ ਦੂਰ ਰੱਖ ਕੇ ਸੋਣਾ। ਔਰ ਉਹ ਨੀਂਦ ਆਏਗੀ ਜੋ ਇੱਕ ਬੈਡ ਦੇ ਕੋਲ ਆਪਣੇ ਸਰਾਣੇ ਕੋਲ ਰੱਖ ਫੋਨ ਸੋ ਗਏ ਉਹ ਨੀਂਦ ਵੇਖਣਾ ਬਹੁਤ ਅੰਤਰ ਹੋਏਗਾ ਦੋਨਾਂ ਚੋ।
ਕਿਉਂਕਿ ਉਹਦੇ ਵਿਚੋ ਅਲਟਰਾ ਵੋਲੇਟ ਹਾਂਜੀ ਬਿਲਕੁਲ ਸਹੀ ਗੱਲ ਏ ਅਜਮਾਈ ਹੋਈ ਗੱਲ ਏ। ਐ ਤੇ
ਕੀ ਚੀਜ਼, ਕੀ ਚੀਜ?
ਤੁਸੀਂ ਆਪਣੇ ਫੋਨ ਨੂੰ ਬੈਡ ਤੋਂ ਦੂਰ ਰੱਖ ਕੇ ਕਮ ਸੇ ਕਮ ਦੋ ਤੋਂ ਤਿੰਨ, ਤਿੰਨ ਤੋਂ ਚਾਰ ਫੁਟ ਦੂਰ ਰੱਖ ਕੇ ਜਾਂ ਦੂਜੇ ਕਮਰੇ ਰੱਖ ਕੇ ਸੋ ਜੋ। ਇੱਕ ਦਿਨ ਲਈ, ਹੋਰ ਇੱਕ ਦਿਨ ਆਪਣਾ ਸਰਾਣੇ ਕੋਲ ਤੁਸੀਂ ਨੋਰਮਲ ਸੌਂਦੇ ਹੀ ਹੋ। ਪਰ ਉਹ ਜੋ ਉਸ ਲੈਵਲ ਦੀ ਉਹ ਨੀਂਦ ਆਏਗੀ ਨਾ ਉਹ ਤੁਹਾਨੂੰ ਜਲਦੀ ਸੇ ਮਈ ਫੋਨ ਉਦੇ ਨਾਲ ਨੀ ਮਿਲ ਪਾਏਗੀ। ਕਿਉਂਕਿ ਇਹਦੇ ਚੋ ਵਰਲਡ ਰੇਡੀਏਸ਼ਨ ਵਗੈਰਾ ਨਿਕਲਦੀ ਹੈ ਨਾ ਤੁਹਾਨੂੰ ਪਤਾ ਹੀ ਏ।
ਹਾਂ। ਪਤਾ ਕੀ ਚੱਕਰ ਏ, ਆਪਾਂ ਰਾਤੀ ਸੌਨੇ ਆ ਫੋਨ ਦੇਖ ਕੇ।
ਹਾਂਜੀ ਉਹੀ ਫੋਨ ਦਿਮਾ ਕੇ ਮਾਇੰਡ ਘੁੰਮਦਾ ਰਹਿੰਦਾ ਹਾਂਜੀ।
ਹਾਂ ਉਹ ਸਾਡੀਆਂ ਅੱਖਾਂ ਨੂੰ ਨਮ ਕਰ ਦਿੰਦਾ ਆਪਾਂ ਸੁਣਦੇ ਵੀ ਤਾਂ ਅੱਜ ਸਾਨੂੰ ਬੜੀ ਜ਼ਿਆਦਾ ਨੀਂਦ ਲੰਘ ਜਾਂਦੀ ਏ ਤੁਸੀਂ ਦੇਖੋ ਫੋਨ ਦੇਖਦੇ ਰਹਿੰਦੇ ਆ।
ਬਿਲਕੁਲ ਸਹੀ ਏ।
ਜਿਸ ਹਾਂ ਜਿਸ ਕਰਕੇ ਸਾਡੀ ਨਿਤ ਵੀ ਖਰਾਬ ਹੁੰਦੀ ਹੈ ਜਿਸ
ਹਾਂਜੀ
ਤੇ ਇਹੀ ਉਹ ਚੀਜ਼ ਅ ਡਿਪਰੈਸ਼ਨ ਹੈਗਾ ਹਾਂਜੀ ਡਿਪਰੈਸ਼ਨ ਸਾਨੂੰ
ਬਿਲਕੁਲ ਸਹੀ ਗੱਲ ਹੈ। ਸਾਨੂੰ ਸਟਰ੍ਰੈਸ, ਇੰਗਜਾਇਟੀ ਵਗੈਰਾ ਇਹ ਸਭ ਵੀ ਇਹੀ ਤੇ ਕਾਰਨ ਹੈ ਫੋਨ ਦਾ ਕਾਰਨ। ਜਿਹੜੀ ਸ੍ਰੈਸ ਹਾਂਜੀ। ਹਾਂਜੀ, ਅੱਜਕੱਲ ਦੀ ਅੱਜਕੱਲ ਦੀ ਹਾਂਜੀ ਬਿਲਕੁਲ ਜੀ ਉਹ ਤੇ ਦੇਖੋ ਸਾਰੀ ਉਮਰ ਰਹਿਣੀ ਹੈ। ਉਹ ਬੰਦੇ ਉਸ ਮੈਂ ਦੱਸਣਾ ਉਸ ਬੰਦੇ ਨੂੰ ਨਹੀਂ ਰਹੇਗੀ ਹੁਣ ਤੁਸੀਂ ਸਾਨੂੰ ਸੰਤ ਵਗੈਰਾ ਵੇਖਲੋ ਮਹਾਂਰਿਸ਼ੀ ਸੰਤ ਇਹਨਾਂ ਨੇ ਕਿਹੜੀ ਚੀਜ਼ ਦੀ ਟੈਨਸ਼ਨ ਏ ਇਹਨਾਂ ਨੂੰ ਰੋਕ ਕੇ ਮਿਲਗੀ ਤਾਂ ਵੀ ਠੀਕ ਏ ਹੈ ਨਾ ਮਿਲੀ ਤਾਂ ਵੀ ਠੀਕ ਏ। ਇਹ ਇਹ ਆਪਣੇ ਉਹਦੇ ਤੇ ਨਿਰਭਰ ਨਹੀਂ ਨਾ ਨੂੰ ਜੋ ਮਿਲਿਆ ਗਾਸ ਫੂਸ ਉਈ ਖਾ ਜਾਂਦਾ। ਕੱਚਾ ਮਾਸ ਚਬਾ ਜਾਂਦੇ ਤੁਸੀਂ ਵੇਖਿਆ ਹੋਣਾ ਗੋਰੀ ਵਗੈਰਾ ਜਿਹੜੇ ਹੁੰਦੇ ਪਹਾੜਾਂ ਤੇ ਰਹਿਣ ਆਲੇ। ਕਿਉਂਕਿ ਉਹਨਾਂ ਨੂੰ ਕੋਈ ਉਹ ਮਤਲਬ ਨੀ ਹੁੰਦਾ ਕਿਸੇ ਨਾਲ, ਉਹਨਾਂ ਨੂੰ ਕੋਈ ਟੈਸ਼ਨ ਨੀ ਹੈ ਕੋਈ ਕੁਛ ਨੀ ਹੈ ਸਾਡੇ ਅੱਗੇ-ਪਿੱਛੇ ਕੋਈ ਉਹਨਾਂ ਨੇ ਅੱਜ ਤੇ ਨਿਰਭਰ ਰਹਿਣਾ ਕੱਲ੍ਹ ਦੀ ਕੱਲ੍ਹ ਵੇਖੀ ਜਾਏਗੀ। ਔਰ, ਔਰ ਸਾਡੇ ਹਾਂਜੀ। ਔਰ ਸਾਡੇ ਬੰਦਾ ਸੋਚ ਕੇ ਉਹ ਉਹਦਾ ਅੱਧਾ ਦਿਮਾਗ ਖ਼ਰਾਬ ਹੋ ਜਾਂਦਾ। ਸਾਡੇ ਘਰ ਦੇ ਕੀ ਸੋਚਣਗੇ ਆਪਾਂ ਕੰਮ ਕਰ ਕਰਨਾ ਕੱਲ ਕੀ ਕਰਨਾ ਕੱਲ ਨੂੰ ਆਪਾਂ ਵਿਆ ਆਉਣਾ, ਬੱਚੇ ਕਰਨਾ ਵਗੈਰਾ- ਵਗੈਰਾ ਬਹੁਤ ਚੀਜ਼ਾਂ ਹੈਗੀਆਂ। ਸਾਡਾ ਇਹ ਅੱਧਾ- ਅੱਧਾ ਬ੍ਰੇਨ ਹੈ ਨਾ ਇਸ ਚੀਜ਼ ਨੇ ਖ਼ਤਮ ਕਰਤਾ ਹੈ। ਸਾਡੇ ਫਿਊਚਰ ਆਪਣਾ ਫਿਊਚਰ ਦੇ ਬਾਰੇ ਸੋਚ- ਸੋਚ ਕੇ
ਹਾਂ। ਬਿਲਕੁਲ ਸਹੀ ਗੱਲ ਹੈ ਯਾਰ ਬਿਲਕੁਲ ਸਹੀ ਗੱਲ ਹੈ। ਸਾਨੂੰ ਟੈਨਸ਼ਨ ਨ ਅ ਆਪਣੇ ਫਿਊਚਰ ਦੀਗੀ ਹੈ।
ਸਹੀ ਗੱਲ ਏ।
ਜਾਂ ਟੈਨਸ਼ਨ ਫਿਊਚਰ ਦੀ ਆ ਜਾਂ ਪਾਸਟ ਦੀ ਪਾਸਟ ਸਾਡੇ ਐਪ ਬੁਰਾ ਹੋਇਆ। ਆਪਾਂ ਬੁਰੀ ਚੀਜ਼ ਦੇਖਦੇ ਹੋ ਪਰ ਆਪਾਂ ਸਹੀ ਚੀਜ਼ ਦੇਖਦੇ ਹੋ ਪਾ ਕਿਹਾ ਕੀ ਸਹੀ ਵੀ ਤੇ ਹੋਈ ਹੈ
ਹਾਂ। ਇਹ ਤੇ ਗੱਲ ਹੈ। ਕੋਈ ਨਾ ਆਪਣਾ ਮਤਲਬ ਕਿ ਆਪਾਂ, ਆਪਾਂ ਹਰ ਇੱਕ ਚੀਜ਼ ਨਾ ਉਹਦੇ ਚੋਂ ਮਤਲਬ ਇੱਕ ਅੱਛਾਈ ਕੱਢਦੇ ਬੁਰਾਈ ਨੀ ਹੈ ਨ ਮੈਂਦੇ ਮਤਲਬ ਕਿ ਸਾਡੇ ਨਾਲ ਇਹ ਗਲਤ ਹੋਇਆ। ਤੇ ਇਹ ਦੇ ਉਸਦੀ ਗ਼ਲਤ ਡਿਵਾਈਜ਼ ਹੈ ਸਹੀ ਵੀ ਤੇ ਹੋਇਆ। ਇਹ ਵੀ ਤੇ ਵੇਖੋ ਨਾ ਫਿਰ ਤੁਸੀਂ
ਹਾਂ। ਆਪਾਂ -ਆਪਾਂ ਉਹ ਸਹੀ ਨੂੰ ਨਹੀਂ ਨੋਟਿਸ ਕਰਦੇ। ਆਪ ਗਲਤ ਨੂੰ ਨੋਟਿਸ ਕਰਦੇ ਵੀ ਸਾਡੇ ਨਾਲ ਗ਼ਲਤ ਕਿਉਂ ਹੋਇਆ। ਤੇ ਉਹੀਓ ਪੁੱਛਤਾ ਵਾ ਸਾਨੂੰ ਪਹਿਲੇ ਕਰ ਦਿੰਦਾ।
ਹਮ।
ਹਾਂ।
ਐ ਤੇ ਇਹ ਤੇ ਗੱਲ ਹੈ। ਅਸੀਂ ਮਤਲਬ ਕਿ ਅਸੀਂ ਇੱਕੋ ਗੱਲ ਸੋਚਦੇ ਰਹਾਂਗੇ ਹੁਣ ਤੁਸੀਂ ਪਸਟਿਕ ਕਈਆਂ ਦਾ ਪਾਸਟ ਵੀ ਬੜਾ ਮੁਸ਼ਕਿਲ ਹੁੰਦਾ। ਫਲਾਣਾ ਵਗੈਰਾ ਕੁਛ ਸਮਥਿੰਗ ਵਗੈਰਾ ਵੀ ਐਵੇਂ ਤੁਹਾਨੂੰ ਮਤਲਬ ਕਿ ਕਿਉਂਕਿ ਮੈਂ ਲੋਕ ਦੋਸਤ ਵਗੈਰਾ ਹੈਗੇ ਨੇ ਉਹ ਆਪਣੀ ਫੀਲਿੰਗ ਸ਼ੇਅਰ ਕਰਦੇ ਰਹਿੰਦੇ ਨੇ ਸਾਡੇ ਨਾਲ ਹਾਂ ਬਈ ਐਵੇਂ -ਐਵੇਂ। ਮੈਂ ਕਿਹਾ- ਬਈ ਐਵੇਂ ਵੀ ਹੁੰਦਾ। ਮੈਂ ਕਿਹਾ, ਉਹ ਵੀ ਗੱਲ ਸਹੀ ਹੈ। ਪਰ ਹੋਣਾ ਚਾਹੀਦਾ ਹੈ। ਮਤਲਬ ਕਿ ਗੱਲਾਂ ਭੁਲਾਈ ਨਹੀਂ ਜਾਂਦੀ ਹੈ ਜੋ ਦਿਲ ਤੇ ਲੱਗ ਜਾਂਦੀ ਹੈ ਨਾ। ਉਹ ਗੱਲਾਂ ਜਲਦੀ
ਦਾ। ਕਿਸੇ ਦੀ ਕਿਸੇ ਦੇ ਮੂੰਹ ਚ ਨਿਕਲੇ ਵਰਡ ਵੀ ਨੀ ਭੁਲਾਏ ਜਾਂਦੇ।
ਸਹੀ ਗੱਲ, ਏ ਸਹੀ ਗੱਲ ਏ। ਅਗਰ ਉਨੁੰ ਸਹੀ ਗੱਲ ਅਗਰ ਹੁ ਹਾਂ। ਹਾਂਜੀ। ਸਹੀ ਗੱਲ, ਅਗਰ ਉਹਨੇ ਇੰਨੀ ਵੀ ਚੀਜ਼ ਵੀ ਕਹਿ ਦਿੱਤੀ ਨਾ, ਤੁਹਾਡੀ ਦਸ ਵਾਰੀ ਦਿਮਾਗ ਘੁੰਮੇਗੀ, ਰਾਤੀ ਨੀਂਦ ਨਹੀਂ ਆਏਗੀ, ਇਹ ਬੰਦੇ ਨੇ ਇਹ ਚੀਜ਼ ਕਿਵੇਂ ਕਹਿ ਦਿੱਤੀ, ਕਿਉਂ ਕਹਿਤੀ। ਕਿਉਂਕਿ ਸਾਨੂੰ ਉਸ ਬੰਦੇ ਤੋਂ ਨਾ ਉਮੀਦ ਨਹੀਂ ਹੁੰਦੀ, ਐ ਬੋਲਣ ਦੀ।
ਹਾਂ, ਬਿਲਕੁਲ ਸਹੀ ਗੱਲ ਹੈ, ਤੇ ਸਾਡੀ ਖਾਮੀ ਇਹੀ ਹੈਗੀ ਹੈ। ਸਭ ਤੋਂ ਸਭ ਤੋਂ ਵੱਡੀ ਸਾਡੀ ਚੀਜ਼ ਗਲਤ ਚੀਜ਼ ਇਹੀਓਂ ਹੈਗੀ ਐ। ਹਊਮ ਨਰ ਜ ਬਈ ਆਪਾਂ ਹਰ ਇੱਕ ਕਿਸੇ ਨੂੰ ਉਮੀਦ ਲਗਾ ਲੈਨੇ ਆਂ।
ਹਾਂ। ਇਹ ਤੇ ਗੱਲ ਹੈ। ਸਹੀ ਉਹ ਗ਼ਲਤ ਚੀਜ਼ ਹੈ ਉਹ ਨਹੀਂ ਕਰਨੀ। ਚਾਹੀਦੀ ਹੈ। ਪਹਿਲੇ ਬੰਦੇ ਨੂੰ ਪਰਖੋ। ਬਈ ਇਹ ਤਿੰਨ- ਚਾਰ ਸਾਲ ਪਰਖੋ, ਮੇਰੇ ਹਿਸਾਬ ਨਾਲ ਤੇ ਮਤਲਬਕਿ ਤੁਸੀ ਅਗਰ, ਤੁਸੀਂ ਅਗਰ ਕੁਛ ਵਿਆਹ ਵਗੈਰਾ ਤਾਂ ਸੋਚ ਲੋ ਨਾ ਇੱਕ ਪਰਸਨ ਨਾਲ, ਬੰਦੇ ਨੂੰ ਤਿੰਨ ਤੋਂ ਚਾਰ, ਤਿੰਨ ਤੋੰ ਚਾਰ ਸਾਲ ਪਰਖੋ ਹਾਂ ਬਾਈ, ਬੰਦਾ ਕਿਹੋ ਜਿਹਾ ਜਾਏ ਕ ਐਸੇ ਮਤਲਬ ਕਿ, ਉਹਦੇ ਨਾਲ ਅੱਛਾ ਹੈ। ਅੱਛੇ- ਅੱਛੇ ਟਾਈਮ ਨਾਲ ਵੀ ਸਾਥ ਰਹੋ। ਪੂਰੇ, ਟਾਈਮ ਵਿੱਚ ਵੀ ਐ ਤੇ। ਕੋਈ ਬੰਦਾ ਸਾਥ ਹੈਗਾ ਜਾਂ ਨਹੀਂ ਆਉਣ ਵਾਲੇ ਟਾਈਮ ਕਿਆ ਪਤਾ ਕਿਹੜਾ ਸਮਾਂ ਆਏਗਾ। ਬਈ ਉਹ ਬੰਦਾ ਨਾਲ ਖਲੋਏਗਾ ਜਾ ਨਹੀਂ ਸਭ ਸਭ ਤੋਂ ਵੱਡੀ ਗੱਲ ਹੈ ਬੰਦੇ ਨੂੰ ਬੰਦਾ ਪਰਖਣਾ ਚਾਹੀਦਾ ਹਾਂ ਬਈ ਬੰਦਾ ਕਿਸ ਹਿਸਾਬ ਦਾ ਹੈਗਾ ਜਾਂ ਨਹੀਂ। ਮੇਰੇ ਨਾਲ ਖੜਾ ਰਹੇਗਾ ਜਾਂ ਨਹੀਂ ਸਭ ਤੋਂ ਵੱਡੀ ਗੱਲ ਐ।
ਬਿਲ ਬਿਲਕੁਲ-ਬਿਲਕੁਲ ਅੱਜ ਕੱਲ੍ਹ ਸਾ ਨਿੱਕੀ- ਨਿੱਕੀ ਗੱਲ ਨਿੱਕੀ- ਨਿੱਕੀ ਮਿਸ ਅੰਡਸਟੈਂਡਿੰਗ ਜਿਹੀ ਕਰ ਰਹੇ ਨੇ। ਕਿੰਨੇ ਡਿਗੋ ਹੋ ਜਾਂਦੇ ਨੇ ਯਾਰ
ਮਿਸ ਅੰਡਰਸਟੈਂਡਿੰਗ ਸਭ ਤੋਂ ਵੱਡੀ ਗੱਲ ਹੈ ਅੰਡਰਸਟੈਂਡਿੰਗ ਲੈਵਲ ਮੇਨਟੇਨ ਹੋਣਾ ਚਾਹੀਦਾ। ਜਦ ਸਾਡਾ ਅੰਡਰਸਟੈਂਡਿੰਗ ਲੈਵਲ ਮੈਂਟ ਏਨ ਹੋਏਗ ਨਾ ਆਪਸ ਵਿੱਚ ਸਮਝਦਾਰੀ ਹੋਣੀ ਚਾਹੀਦੀ ਹਾਂ ਬਈ ਉਹ ਬੰਦਾ ਕੀ ਚਾਹੁੰਦਾ ਉਹਨੂੰ ਕੀ ਲੋੜ ਏ ਉਸ ਟਾਈਮ ਨੂੰ ਕੀ ਜ਼ਰੂਰਤ ਹੁਣ ਤੁਸੀਂ ਵੂਮਨਸ ਵਗੈਰਾ ਵੀ ਵੇਖ ਲਓ ਉਹਨਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ। ਔਰ ਉਹ ਉਹਦੇ ਘਰ ਮਤਲਬ ਕਿ ਘਰ ਵਾਲੇ ਦੀ ਜਿੰਮੇਵਾਰੀ ਉਹਨੂੰ ਸਮਝੇ। ਇਹਨੂੰ ਇਸ ਟਾਈਮ ਤੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਸਭ ਤੋਂ ਵੱਡੀ ਆ ਅੰਡਸਟਡਿੰਗ ਲੈਵਲ ਹੋਣਾ ਚਾਹੀਦਾ ਐ। ਅਗਰ ਬੰਦੇ ਇਹ ਚੀਜ਼ ਸੌ ਪਰਸੈਂਟ ਹੈਗੀ ਹੈ ਨਾ ਉਹ ਬੰਦਾ ਕਦੀ ਆਪਣਾ ਕਦੀ ਵੀ ਉਹਨੂੰ ਛੱਡ ਨੀ ਪਾਏਗਾ ਕਦੀ ਵੀ ਨਹੀਂ। ਤਾਂ ਵੱਡੀ ਗੱਲ ਸਮਝਦਾਰੀ ਹੋਣੀ ਚਾਹੀਦੀ ਏ।
ਸਭ ਤੋਂ ਵੱਡੀ ਚੀਜ਼ ਅਗਰ ਆਪਾਂ ਮੰਨ ਲਓ ਕਿਸੇ ਨਾਲ ਪਰਸਨ ਨਾਲ ਹੈਗੇ ਹਾਂ ਸਾਡਾ ਰਿਲੇਸ਼ਨਸ਼ਿਪ ਸਹੀ ਚੱਲ ਰਿਹਾ ਉਹਦੇ ਨਾਲ ਸਾਡੀ ਉਹਦੇ ਨਾਲ ਕਿਸੀ ਕਿਸੇ ਵੀ ਟੋਪਿਕ ਤੇ ਕੋਈ ਲੜਾਈ ਹੁੰਦੀ ਹੈ ਨਾ ਸਾਡੀ ਮਤਲਬ ਕਿ ਬੋਲ ਚਾਲ ਓਦੇ ਨਾਲ ਮੰਨ ਨੂੰ ਬੰਦ ਹੋ ਗਈ ਹੈ ਗੱਲ ਨੀ ਘਰਦਿਆਂ ਗੁੱਸੇ ਕੀਤਾ ਤੇ ਨਾਰਾਜ਼ ਹੋ ਗਿਆ ਮੈਂ
ਹਾਂਜੀ--ਹਾਂਜੀ।
ਤੇ ਸਾਨੂੰ ਕਦੇ ਵੀ ਉਸ ਟਾਈਮ ਤੇ ਆ ਕੇ ਇੰਸਟਾ ਤੇ ਰੀਲ ਨਹੀਂ ਵੇਖਣੀ ਚਾਹੀਦੀ।
ਸਹੀ ਗੱਲ ਇਹ ਤੇ ਗੱਲ ਤੁਹਾਨੂੰ ਪਤਾ ਹੈ ਅੱਜ ਕੱਲ ਰੀਲਾਂ ਤੇ ਤੁਸੀਂ ਲਾਈਕ ਕਰੋਗੇ। ਓਧਰੋਂ ਓ ਉਹ ਗ਼ਲਤ ਨਈ ਲਾਏਗੀ ਬਾਊ ਜੀ ਇੰਸਟਾ ਤਾਂ ਬਹੁਤ ਖਰਾਬ ਸਿਸਟਮ ਹੈਗਾ ਤੁਹਾਨੂੰ ਪਤਾ ਹੈ ਨਾ ਤੁਹਾਡਾ ਮੂਡ ਔਫ ਹੈ ਨਾ ਅਗਰ ਤੁਹਾਡਾ ਮੂਡ ਔਫ ਏ ਤੁਹਾਨੂੰ ਸਾਈਡ ਰੀਲ ਭੇਜੇਗੀ ਬਿਲਕੁਲ ਸਹੀ ਗੱਲ ਏ। ਹੰਡਰਡ ਪਰਸੈਂਟ ਸੁਣਦਾ ਬਾਊ ਜੀ ਮੈਂ ਤੁਹਾਨੂੰ ਅੱਜ ਹੁਣੇ ਅਜਮਾਈ ਹੋਈ ਗੱਲ ਦੱਸਣਾ ਸਵੇਰੇ ਮੇਰੇ ਚਾਚੇ ਜਿਦਾ ਬਰਡੇ ਸੀ ਤੇ ਵਗੈਰਾ ਵੀ ਹਜੇ ਮੈਂ ਕੁਛ ਨ ਸਟੋਰੀ ਵਗੈਰਾ ਵੇਖੀ। ਸਿਰਫ ਮੈਂ ਵਟਸਐਪ ਤੇ ਵੇਖਿਆ ਹਾਂ ਵੱਡੇ ਇੰਸਟਾ ਚਲਾਉਣ ਲੱਗਾ ਰੀਲ ਆ ਗਈ ਹੈਪੀ ਬਰ ਜੀ ਮੇ ਹੈਪੀ ਬਰਡੇ ਵਾਲੀ ਰੀਲ ਆਂ ਗਈ ਮੈਂ ਕਿਹਾ ਦੇਖੋ ਜੀ। ਸਵੇਰੇ ਮੈਂ ਵਟਸਐਪ ਤੇ ਸਟੇਟਸ ਵੇਖਿਆ ਆਪਣੇ ਆਪ ਰੀਲ ਆ ਗਈ। ਆ ਅਜ ਅਜਮਾਈ ਹੋਈ ਗੱਲ ਹੈ ਹੁਣੇ ਤ ਹੈ ਤੁਸੀਂ ਦੂਰ ਨਾ ਜਾਓ ਬਾਕੀ ਤੁਹਾਨੂੰ ਪਤਾ ਹੀ ਹੋਣਾ ਜੋ ਹਾਂਜੀ ਜੋ ਸਾਡੇ ਮਾਇੰਡ ਚੱਲ ਰਹੀ ਆ ਉਹ ਸੁਣਦਾ ਬਿਲਕੁਲ ਸਹੀ ਗੱਲ ਏ।
ਕੋਈ ਨਾ ਕਿਰੇ ਨਾ ਕਿਰੇ ਇੰਸਟਾ ਐਕਸੈਸ ਜਾ ਰਿਹਾ ਔਰ ਸਾਡਾ ਇਹ ਗਲਤ ਚੀਜ਼ ਏ ਇਹ ਵੀ ਟਾ ਮੇਰੇ ਹਿਸਾਬ ਨਾਲ ਇਸ਼ਟਾ ਨਹੀਂ ਚਲਾਉਣਾ ਚਾਹੀਦਾ। ਕਿਉਂਕਿ ਸਾਡਾ ਐਕਸੈਸ ਹੈ ਮਤਲਬ ਹੀ ਕਿਹੜੀ -ਕਿਹੜੀ ਗੱਲਾਂ ਸੋ ਮੋਈ ਜਾ ਰਹੀ ਹੋਣਗੀਆਂ ਇਹਦੇ ਕੋਲ ਤੇ ਸਾਡੀਆਂ ਫਿਰ
ਬਿਲਕੁਲ
ਹਾਂਜੀ ਆਵਾਜ਼ ਨਹੀਂ ਆ ਰਹੀ ਭਾਜੀ ਤੁਹਾਡੀ
ਓਹਨੂੰ ਰੋਮਾਂਟਿਕ ਜਿਆ ਲਾਣ ਗੀਆ ਫੋਨ ਦੀਆ
ਬਿਲਕੁਲ ਸਹੀ ਗੱਲ ਹੈ ਸਹੀ ਗੱਲ
ਜੇ ਅਸੀਂ ਹਾ ਸ਼ਾਇਦ ਗੱਲ ਕਰ ਰਹੇ ਕਿ ਪ੍ਰੋਟੈਕਸ਼ਨ ਲਗ ਜਾਏਗਾ ਅੰਦਰ ਗਲਾ ਕਰ ਰਹੇ ਹਾਂ ਹੋਰ ਓਹ ਸਾਲ ਦੀ ਚਲੀ ਜਾਏਗੀ
ਸਹੀ ਗੱਲ ਹੈ
ਤਕ ਜੈ ਟੈਬਲੇਟ ਖਾਇ ਕੁਛ ਹੋਰ ਗਲਤ ਨਜ਼ਰ ਨਾਲ ਵੇਖੋਗੇ ਬਈ ਹਾ ਐਸ ਏਚ ਕਿਸ ਪ੍ਰਕਾਰ ਇਨਕੁਆਇਰੀ ਲੈਣ ਜਾਇਆ ਬਈ ਹਾਂ ਹੋ ਸਕਦਾ ਇਹ ਵੀ ਐਵੇਂ ਹੋਏ
ਸਹੀ ਗੱਲ ਏ ਸਹੀ ਗੱਲ ਏ ਉਹੀ ਨਾ ਮਤਲਬ ਕਿ ਇਹ ਚੀਜ਼ ਸਾਨੂੰ ਨਈ ਕਰਨੀ ਚਾਹੀਦੀ ਆ ਮਤਲਬ ਕਿ ਅੰਡਰ ਸਭ ਤੋਂ ਵੱਡੀ ਗੱਲ ਹੈ ਐਂਡਰਸਟੈਂਡਿੰਗ ਹੁਣ ਤੁਸੀਂ ਆਪਣੇ ਘਰ ਦੀਆ ਨੂੰ ਵੇਖ ਲਿਆ ਕਿਉੰਕੀ ਘਰ ਦੇ ਪਿੱਛੇ ਹੋ ਸਕਦੇ ਆ ਆਪਣੇ ਵਿੱਚ ਸਾਡੇ ਮਾਂ ਬਾਪ ਔਰ ਸਾਡੇ ਵਿੱਚ ਸਭ ਤੋਂ ਵੱਡੀ ਅੰਡਰਸਟੈਂਡਿੰਗ ਅਲੱਗ ਅਲੱਗ ਜੇ ਸਾਡੀ ਤਾਂ ਭਰਾ, ਮਾਂ ਬਾਪ ਆਪਣੇ ਵਾਸਤੇ ਇਹਨੂੰ ਇਹਚੀਜ਼ ਦੀ ਲੋੜ ਹ ਇਹਨੂੰ ਇਹ ਚੀਜ਼ ਲੋੜੇ ਨੂੰ ਹੈ ਚੀਚ ਹੈ ਤੂੰ ਹੈ ਤੂੰ ਹੈ ਤੂੰ ਪਤਾ ਉਹ ਚੀਜ਼ ਖਾਏਗਾ ਅਨੂ ਐਸ ਟਾਈਮ ਇਹ ਚੀਜ਼ ਚਾਹੀਦੀ ਹ ਇਹ ਚੀਜ਼ ਹੂੰਦਾ ਹੈ ਅੰਡਰ ਸਟੈਂਡਿੰਗ
ਹਾਂ ਫਿਰ ਕਿਊ ਚਾਇਦੀ
ਸਰ ਬੰਦੇ ਅਗਰ ਤੁਹਾਡੇ ਪਾਸ ਨਾ ਇਹ ਚੀਜ਼ ਹੈਗੀ ਹੈ ਨਾ ਉਹ ਬੰਦਾ ਕਿੱਥੇ ਨਿ ਜਾਏਗਾ ਕਿਦਰ ਨਹੀਂ ਜਾਏਗਾ ਸਭ ਤੋਂ ਵੱਡੀ ਗੱਲ ਹੈ ਅੰਡਰ ਸਟੈਂਡਿੰਗ
ਪਰ ਅੰਡਰ ਸਟੈਂਡਿੰਗ ਵਿਚ ਟਾਈਮ ਸਿਰ ਕੋਈ ਰੱਖ ਨਹੀਂ ਰਿਹਾ ਹੁਣ
ਸਹੀ ਗੱਲ ਹੈ
ਅਗਰ ਅਗਰ ਇੱਕ ਬੰਦਾ ਗੁੱਸਾ ਹ ਨਾ ਸਾਹਮਨੇ ਵਾਲਾ ਬੰਦਾ ਪਰਸਨ ਗੁੱਸਾ ਕਿਸੇ ਗੱਲ ਤੋਂ ਦੂਜਾ ਵੀ ਨਾਲ ਹੀ ਗੁੱਸਾ ਹੋ ਜਾਏਗਾ ਬਈ ਵੀ ਤੂੰ ਕਿਉਂ ਗੁੱਸਾ ਹੈ ਉਹਦੀ
ਪਰ ਉਹੀ ਨਾ ਉਹ, ਤੇ ਓਹ ਐਹੀ ਤੇ ਗਲਤ ਗੱਲ ਹੈ ਅੰਡਰ ਸਟੈਂਡਿੰਗ ਹੋਣੀ ਚਾਹੀਦੀ ਅਗਰ ਸੋਮਨੇ ਵਾਲਾ ਗੱਲ ਦਸੋ ਗੁੱਸਾ ਹੈ ਨਾ ਤੇ ਉਸਨੂੰ ਹੋਣਾ ਚਾਹੀਦਾ ਹੈ ਇਹ ਕਿਸ ਗੱਲ ਤੋਂ ਗੁੱਸਾ ਹੈ ਇਹ ਪੁੱਛੇ ਰਿਜਨ ਉਹਨੂੰ ਐਫਰਟਸ ਲਗਾਏ ਆਪਣੇ ਜੋ ਵੀ ਐਫਰਟਸ ਵਗੈਰਾ ਹੁੰਦੇ ਹਾਂ ਬਈ ਕਿਹੜੀ ਗੱਲ ਉਹਦੇ ਕੋਲ ਚਾਹੇ ਗੱਲ ਕਰੇ ਕੀ ਗੱਲ ਹ ਕਿਹੜੀ ਗੱਲ ਤੋਂ ਗੁੱਸਾ ਮੈਨੂੰ ਦੱਸ ਜਾਂ ਤੁਮ ਜੀ ਨਾਲ ਕੋਈ ਇਹਦੇ ਨਾਲ ਇਹ ਮਿਸ ਹੈਪਨਿੰਗ ਕਿਹੜੀ ਹੋਈ ਹੈ ਉਹਦੇ ਪੂਰੇ ਇੱਕ ਦਿਨ ਉਹਦੇ ਟਾਈਮ ਪੀ ਰਿਹਾ ਕੋਈ ਦਿੱਕਤ ਨਹੀਂ ਹੋਈ ਐਵੇਂ ਐਵੇਂ ਇਹ ਗੱਲ ਹੋਏ ਹੈ ਸਾਰੇ ਕੱਲ ਪੁੱਛਿਓ ਮੀ ਕਿਧਰ ਗਈ ਸੀ ਮਈ ਕਿਧਰ ਜਾਣਾ ਵਗੈਰਾ ਵਗੈਰਾ ਜੋ ਵੀ ਹੋਈ ਉਹਦੇ ਕੋਲ ਕੋਈ ਮਿਸ ਹੈਪਨਿੰਗ ਵਗੈਰਾ ਤੋਂ ਨਹੀਂ ਹੋਈ ਇਹ ਕੇਹਦਿ ਸਾ, ਲਾਈਕ ਅੰਡਰ ਸਟੈਂਡਿੰਗ ਲੈਵਲ ਹੁੰਦਾ ਹੈ ਨਹੀ ਓਹ ਐਫਰਟਸ ਲਗਾਏ ਹਾਂ ਬਾਈ ਕੋਈ ਦਿੱਕਤ ਤੇ ਨਹੀਂ ਕਿਸੇ ਚੀਜ਼ ਤੋਂ ਰਿਲੇਟਿਡ ਕਈ ਵਾਰ ਕੁੜੀਆਂ ਤੁਹਾਨੂੰ ਮੈਂ ਦੱਸਣਾ ਆਪਣੀ ਗੱਲਾਂ ਸਾਰੀ ਸ਼ੇਅਰ ਨਹੀ ਕਰ ਪਾੰਦੀਆਂ ਅੱਜ ਇਕ ਅੱਜ ਅੱਜ ਇਕ ਅੱਜ ਕੱਲ੍ਹ ਦੀ ਮਤਲਬ ਕਿ ਜੋ ਹੈਗੇ ਨਾ ਪਾਰਟਨਰਸ ਵਗੈਰਾ ਰਿਲੇਸ਼ਨਸ਼ਿਪ ਹੈਗੇ ਉਹ ਕੁੜੀਆਂ ਚਾਹੁੰਦੀਆਂ ਆਪਣੇ ਆਪ ਮੁੰਡਾ ਸਮਝੇ ਪਰ ਉਹ ਮੁੰਡੇ ਚ ਅਗਰ ਇੰਨੀ ਅੰਡਰਸਟੈਂਡਿੰਗ ਲੈਵਲ ਹੋ ਗਈ, ਤੇ ਉਹ ਗੱਲ ਹੀ ਕੀ ਰਹੇ ਥੋੜੀ ਬਹੁਤ ਇਸ਼ਾਰਾ
ਹੁੰਦਾ ਵੀ ਸਾਨੂੰ ਗੱਲ ਦੱਸ ਦੋ ਉਹਨੂੰ ਸਹੀ ਆਪਣੇ ਆਪ ਕਾਰ ਲਾਗੇ।
ਹਾਂਜੀ ਚਲੋ ਚੰਗਾ ਜੀ ਮੈਂ ਫਿਰ ਗੱਲ ਕਰਨਾ ਤੁਹਾਡੇ ਨਾਲ ਬਾਅਦ ਹੀ ਗੱਲ ਕਰਨਾ
ਓਕੇ।